ਸਸ਼ ਸ਼੍ਰੀ ਕਾਲ ਜੀ।
ਸਸ਼ ਸ੍ਰੀ ਕਾਲ ਜੀ ਠੀਕ ਔ?
ਹਾਂਜੀ, ਤੁਸੀਂ ਠੀਕ ਔ?
ਵਧੀਆ, ਤੁਸੀ ਦਸੋ ਕੀ ਕਰ ਰਹੇ ਸੀ?
ਹੋਰ ਕੀ ਗੱਲ, ਬਸ ਬੈਠੇ ਹੋਏ ਸੀ। ਪਾਠ ਸੁਣਦੇ ਸੀ। ‌ ਰਹਿ ਰਾਸ
ਅੱਛਾ-ਅੱਛਾ। ਠੀਕ ਹੈ। ਹੋਰ ਹਾਂਜੀ-ਹਾਂਜੀ, ਬਸ ਮੈ ਵੀ ਹੁਣੇ ਕਰਕੇ ਕਿ ਫ੍ਰਰੀ ਹੋਈ ਸੀ।
ਅੱਛਾ। ਔਰ
ਬਸ ਵਧੀਆ, ਮੈ ਕਿਹਾ ਪੁੱਛਾ ਕੀ ਹਾਲ ਚਾਲ ਨੇ ਕਿਨਾ ਟਾਈਮ ਹੋ ਗਿਆ, ਗੱਲ ਨੀ ਹੋਈ ਸਾਡੀ। ਹੋਰ, ਵੈਦਰ ਕਿਵੇ ਦਾ ਉਧਰ
ਬਸ, ਮੋਸਮ ਬਣਦਾ ਬਾਰਿਸ਼ ਤਾਂ ਆਉਦੀ ਹੀ ਨਹੀ ਹੈ। ਦਿਨੇ ਮੋਸਮ ਬਣਿਆ ਹੁੰਦਾ ਹੈ। ਬਦ ਚਲਦਾ ਰਾਤੀ ਉਹ ਹੁੰਦੀ ਕੀ ਕਹਿਦੇ ਰਾਤੀ ਬਾਰਿਸ਼ ਪੈਣ ਲਗ ਜਾਦੀ ਹੈ। ਇਕ ਡੇਡ ਦੋ ਵਜੇ ਨਾਲ ਬਾਦ ਚ ਹੋਈਏ
ਅੱਛਾ। ਹਾਂ, ਬਸ ਹਾਂ ਇਨੀ ਗੁੰਮਸ ਹੀ ਹੋਦੀ, ਇਧਰ ਵੀ ਬੜੀ ਜਿਆਦਾ‌।
ਹੁੰਮਸ, ਬਹੁਤ ਜਿਆਦਾ ਇਨੀ ਗਰਮੀ ਹੋਈ ਨੀ ਹੈ, ਬਹੁਤ ਜਿਆਦਾ।
ਐਵੇਂ ਤੇ ਮਨ ਕਰਦਾ ਹੈ। ਕਿ ਆਪਾ ਠੰਡੇ ਇਲਾਕੇ ਚੱਲ ਜਾਈਏ।
ਹਾਂ, ਸਹੀ ਗੱਲ ਹੈਗੀ। ਕਿਸੇ 'ਚ ਸਹੀ ਗੱਲ, ਠੰਡੇ ਇਲਾਕੇ ਚਲੀ ਜਾਈਏ। ਜੰਮੂ ਹੋ ਗਿਆ, ਕਸ਼ਮੀਰ ਹੋ ਗਿਆ। ਮਨਾਲੀ ਹੋ ਗਿਆ, ਇਹ ਚੀਜਾ ਘੁੰਮਣ- ਗਰਮੀ ਬਹੁਤ ਜਿਆਦਾ ਹੋ ਰਹੀ ਹੈ, ਬਹੁਤ ਹੀ ਜਿਆਦਾ। ਹੈਲੋ ਹੈਲੋ- ਹੈਲੋ- ਹੈਲੋ- ਹੈਲੋ-